ਹਾਂਜੀ। ਅਵਾਜ਼ ਨਹੀਂ ਆ ਰਹੀ ਜੀ ਤੁਹਾਡੀ, ਹਾਂਜੀ -ਹਾਂਜੀ ਹੁਣ ਆ ਰਹੀ ਹੈ।
ਹੋਰ ਕੀ ਕਰ ਰਹੇ ਸੀਗੇ। ਹਾਂਜੀ- ਹਾਂਜੀ। ਬਾ ਠੀਕ ਆ। ਤੁਸੀਂ ਦੱਸੋ?
ਬ ਪਾਰਕ ਚਾਏ ਸੀ। ਮੈਨੂੰ ਚੇਤੇ ਨੀ ਜਾਗ ਫ ਮੇਰੇ ਪੇਪਰ ਆ ਤਾਨੂੰ ਲੈਪਟੋਪ ਚਲਾ ਰਿਹਾ ਸੀ। ਤਾਂ ਮੈਨੂੰ ਯਾਦ ਆ ਗਈ। ਮੇਰੇ ਪੇਪਰ ਆ ਮਾਗ ਦਜੇ ਦੁਰਜੇ ਭੇੜੇ ਤੇ ਮੈਂ ਨਹਾ ਆਇਆ ਸੀ। ਲਾਈਟ ਨਾ ਚੱਲ ਜੇ ਪੇਪੜ ਨਾ ਬੜਾ ਪੇਪਰ ਹੈ। ਅਗਲੇ ਬੋਲਦੇ ਵ ਬਾਬਾ ਦੀ ਮੇਰੇ ਨਾਲ, ਨਹੀਂ ਹੋ ਗਿਆ। ਮੈਂ ਪੇਪਰ ਮੈਂ ਹੁਣੇ ਦੇ ਕੇ ਆਇ ਵਾਂ ਹਜੇ।
ਅੱਛਾ -ਅੱਛਾ
ਪੌਨ ਘੰਟੇ ਦਾ ਟਾਈਮ ਹੰਦਾ ਅਧ- ਅੱਧ ਜਾਂ ਪੌਣੇ ਘੰਟੇ ਦੇ ਪੇਪਰ ਆਂ ਆਰਾਮ ਨਾਲ
ਅੱਛਾ- ਅੱਛਾ।
ਕੀ ਹੋਰ ਸੁਣਾਓ, ਤੁਸੀਂ ਕੀ ਕਰਦੇ ਸੀ।
ਕੁਛ ਨੀ ਬਸ ਬੈਠੇ ਸੀ। ਆਪਾਂ ਤੇ ਦਜਲਾਗ ਆੇ
ਮੈਂ ਕਿਹਾ, ਜੋਤ ਜਗਾ ਕੇ ਆਇਆ।
ਅੱਛਾ- ਅੱਛਾ- ਅੱਛਾ - ਅ ਚਲੋ ਵਧੀਆ ਜੀ, ਵਧੀਆ- ਵਧੀਆ ਗਿਸੀ
ਹਾਂਜੀ।
ਹਾਂਜੀ। ਜਿੰਮ- ਸ਼ਿਮ ਨਹੀਂ ਜਾ ਰਹੇ ਕੀ ਤੁਸੀਂ?
ਨਹੀਂ, ਜਿਮ ਨਹੀਂ ਜਾਂਦੀ। ਹੁਣ ਮੈਂ
ਕਿਉਂ?
ਯ ਮੇਰਾ ਉਹ ਵਾਲੀ ਜਿੰਮ ਨਾਲ ਬੇਕਾਰ ਸੀ। ਯਾਰ ਮੈਂ ਉਧਰ ਛੱਡ ਤੇ ਉਹ ਸਰ ਕੁੱਝ ਦੱਸਦਾ ਤੇ ਸੀ। ਨ ਫਿਰ ਮੈਨੂੰ ਮੈਂ ਪ੍ਰੀਤ ਨੂੰ ਕਿਹਾ ਸੀ। ਬਈ ਮੈਂ ਉਹ ਤੇਰੀ ਵੱਲ ਜਿੰਮ ਜੁਆਇਨ ਕਰਾਂਗੇ ਉਹਨੇ, ਉਹ ਪਤਾ ਨੀ ਉਹ ਕਹਿੰਦਾ ਕਿ ਅੱਛੀ ਨੀ ਹੈਗੀ ਆ ਛੋਟੀ ਹੈ। ਪਤਾ ਨੀ ਕੁਛ ਏਦਾਂ ਹੀ ਸੀਗਾ।
ਬਣੀਦੀਆਂ ਸਾਡੀੇ ਜਿੰਮ ਕਰਨ ਦੀ ਬਟ ਅੱਜ ਕੱਲ੍ਹ ਦੇ ਅੱਜ ਕੱਲ੍ਹ ਦੇ ਹਿਸਾਬ ਨਾਲ ਜਿਸ ਹਿਸਾਬ ਨਾਲੂ ਹੈਗਾ ਨਾ ਅਤੇ ਮੋਟੀਵੇਟ ਹੋਣਾ ਚਾਹੀਦਾ ਵਾ
ਹਾਂ ਸਹੀ ਗੱਲ ਹੈ ਹਾਂਜੀ ਹਾਂਜੀ ਹ ਨਹੀਂ ਪਹਿਲਾਂ ਮੈਂ ਵੀ ਜਾਂਦੀ ਸੀ ਸਾਡੇ ਘਰੋਂ ਕੋਈ ਵੀ ਨੀ ਕੁੜੀ ਗਈ ਅੱਜ ਤੱਕ ਪਰ ਮੈਂ ਗਈ ਹਾਂ ਤੇ ਕੀ ਕਹਿੰਦੇ ਨੇ ਆਪਪ ਨੂੰ ਮਨਾਇਆ ਉਸ ਚੀਜ਼ ਕਰਕੇ ਸਾਡੇ ਘਰ ਦੇ ਬੜੇ ਸਿਕਟ ਹੈਗੇ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈਾ ਤੇ ਉਹ ਭੇਜਦੇ ਨੀ ਹੈਗੇ ਏਦਾਂ ਤੇ ਮੇਰੀ ਦੀਦੀ ਤੇ ਮੈਂ ਨਾਲ ਗਈ ਸੀ ਮਤਲਬ ਹਰਜਸ ਤੇ ਤਾਂ ਕਰਕੇ ਮੈਨੂੰ ਭੇਜਤਾ ਸੀ ਫੇਿਰ ਉਹ ਤੋਂ ਬਾਅਦ ਮੈਂ ਦੋ ਤਿੰਨ ਸਾਲ ਰੈਗੂਲਰ ਕੀਤੀ ਹੈ ਜਿੰਮ ਉਹ ਤੋਂ ਬਾਅਦ ਹਾਲੇ ਮੈਂ ਛੱਡ ਅ
ਨਹੀਂ ਜਿੰਮ ਦੇਖੋ ਜਾਣਾ ਪਤਾ ਕੀ ਹੈ ਗੱਲ ਹੈ ਫਿਰ ਆਪਾਂ ਜਿੰਮ ਚੱਲਦੇ ਵੀ ਜਾਈਏ ਨਾ ਥੋੜ੍ਹਾ ਜਾਗਤ ਜਿਹੜਾ ਉੱਧਰ ਦਾ ਇਨਵਾਇਰਮੈਂਟ ਹੋਊਗਾ
ਹਮ ਹਮ ਹਮ
ਠੀਕ ਹੈ ਜੀ ਉਹ ਉਹਦੇ ਨਾਲ ਸਾਨੂੰ ਦਿਮਾਗ ਚ ਬੜਾ ਫਰਕ ਪੈਂਦਾ ਵਾ
ਸਹੀ ਗੱਲ ਸਹੀ ਗੱਲ
ਜੀ ਜੇ ਆਪਾਂ ਅੰਦਰ ਵੜ ਕੇ ਕੁਛ ਕਰੀਏ ਨਹੀਂ ਨਾ ਤਾਂ ਵੀ ਸਾਡਾ ਮਨ ਕਰੇਗਾ ਕੁਛ ਨਾ ਕੁਛ ਇੱਕ ਤੋਂ ਇੱਕ ਜਾਂ ਦੋ ਪ੍ਰਸੈਂਟ ਕੁਛ ਨਾ ਕੁਛ ਤਾਂ ਕਮ ਰਕਮ ਕਮ ਕਰਕੇ ਹੀ ਆਵਾਂਗੇ ਨਾ ਆਪਾਂ ਉਤੇ
ਹਾਂਜੀ ਹਾਂਜੀ ਇਹ ਤਾਂ ਹੈ ਜਿੰਮ ਕਰਕੇ ਮਤਲਬ ਥੋੜਾ ਆਪਣਾ ਮੈਂ
ਹਾਂ ਸੈਸਲੀਫ ਹੁੰਦਾ ਬੋੜੀ ਥੋੜੀ ਮੰਟ ਫੈਸ਼ ਹੋ ਜਾਂਦਾ ਵਾ ਇਹਦੇ ਨਾਲ
ਹਾਂਜੀ ਹਾਂਜੀ
ਮੈਂ ਵੀ ਜਾਈ ਅਮ ਵੀ ਪਿੱਛੇ ਜਾਂਦਾ ਰਿਹਾ ਬਲੈਬ ਕੋਲ ਦੋ ਕੁ ਸਾਲ ਦੋ ਕੁ ਸਾਲ ਇੱਦਾਂ ਜਾਂਦਾ ਸੀ ਮੈਂ ਚਾਰ ਮਹੀਨੇ ਚਲਾ ਗਿਆ ਫਿਰ ਪੇਪਰਾਂ ਛੱਡਤੇ ਦੋ ਕੁ ਮਹੀਨੇ ਫਿਰ ਤਿੰਨ ਮਹੀਨੇੱ ਗਿਆ ਫਿਰ ਚਾਰ ਮਹੀਨੇ ਛੱਡਤੇ ਮਲ ਰਾਹੁਲ ਰ ਤਾਂ ਡਹੀ ਕੋਈ ਨ ਮ
ਅਤੇ ਤੁਸੀਂ ਰੈਗੂਲਰ ਵਗੈਰਾ ਮਤਲਬ ਤੁਸੀਂ ਇੱਦਾਂ ਮੈਂਬਰਸ਼ਿਪ
ਨਹੀਂ ਨਹੀਂ ਨਹੀਂ ਨਹੀਂ ਨਹੀਂ ਨਹੀਂ ਨਹੀਂ ਨਹੀਂ ਮਹੀਨੇ
ਹ ਹਾਂਜੀ ਤੇ ਸਾਡੀ ਜਿਹੜੀ ਸ਼ਾਰੀਰਿਕ ਤੰਦਰੁਸਤੀ ਹੁੰਦੀ ਹੈ ਹਾਂ ਜਿਸਦੇ ਵਿੱਚ ਕ ਕਸਰਤ ਵਗੈਰਾ ਨਾਲ ਸਰੀਰ
ਹਾਂਜੀ ਹਾਂਜੀ ਬਟ ਗੱਲ ਪਤਾ ਕੀ ਹੈ ਆਪਣੇ ਕੋਲ ਜਿੱਦਾਂ ਸਾਡਾ ਕੰਮ ਹੀ ਇਏਦਾਂ ਦਾ ਕਸਰਤ ਵਾਲਾ ਹੀ ਕੰਮ ਹੈ ਤੁਹਾਨੂੰ ਪਤਾ ਹੀ ਹੈ
ਹਾਂਜੀ ਹਾਂਜੀ ਹਾਂਜੀ
ਪ ਮੇਦਾ ਹ ਸੁਣਤ ਹੈ ਕਿ ਹਾਂ ਬਈ ਜਦੋਂ ਟਾਈਮ ਲਿਆ ਉਸ ਟਾਈਮ ਜਾਣਾ ਵਾ ਜਦੋਂ ਪਤਲਾ ਪਤ ਜਾਣਾ ਵਾ ਜਾਣਾ ਬ ਪ੍ਰਲੀ ਨਾ ਜਿੰਨਾ ਹੋ ਸਕੇ ਆਪਾਂ ਗੈਰ ਨਿਕਲਗਾ ਕੋਈ ਹੋਣ ਨਹੀਂ
ੀ ਹਾਂਜੀ
ਮਲੀਮੰਡਨ ਜੋ ਮਰਜ਼ੀ ਕਰੀਏ ਕੋਈ ਨਾ ਕੋਈ ਖੋਚ ਹੁੰਦਾ ਕਿਉਂਕਿ ਜਿਹੜੇ ਜਿਹੜੇ ਨਾਲ ਕਰਦੇ ਆ ਨਾ ਉਹ ਸਾਰੇ ਹੀ ਰੈਗੂਲਰ ਚੱਲ ਰਿਹਾ ਚਾਰ ਚਾਰ ਪੰਜ ਪੰਜ ਸਾਲਾਂ ਦਾ ਉਹਨਾਂ ਨੂੰ ਸਾਰੀ ਐਕਸੈਸ ਮਿਲਦਾ ਵਾਹੀ ਦੱਸਿੰਦੇ ਮੈਨੂੰ ਸਾਰ ਕਿੱਦਾਂ ਕਿਦਾਂ ਕਿਵੇਂ ਕਿਵੇਂ ਕਿਵੇਂ ਕਰਨਾ ਹੈ
ਹਮ ਇੱਕ ਸਾਡੇ ਮਤਲਬ ਪਾਰ ਵਗੈਰਾ ਦਾ ਕੰਟਰੋਲ ਹੁੰਦਾ ਹੈ ਠੀਕ ਹੈ ਔਰ ਜਿਹੜੀ ਉਹ ਮਤਲਬ ਹੋਟ ਜਿਹੜਾ ਹੈ ਉਹ ਸਹੀ ਰਹਿੰਦਾ ਹੈ ਤੇ ਜਿੱਦਾਂ ਕਿ ਆਪਾਂ ਕਾਰਡੀਓ ਵਗੈਰਾ ਕਰਦੇ ਹਾਂ ਹਾਂ ਜਿੱਦਾਂ ਆਪਾਂ ਕਾਰਡੀਓ ਵਗੈਰਾ ਕਰਦੇ ਹਾਂ ਟ੍ਰੈਡਮਿਲ
ਗੁਰਜੋਤ ਵੀ ਜਾਂਦੇ ਹੋਣੇ ਹੈੁਰ ਜੋਥ ਜਾਂਦੇ ਹੋਣੇ ਤੁਸੀਂ ਹੁਣ ਅੱਜ ਕੱਲ੍ਹ ਉਹਦੇ ਨਾਲ ਮੈਂ ਕਾਫ ਹਾਂਜੀ ਹਾਂਜੀ ਉਹ ਉਹਦੇ ਨਾਲ ਮੈਂ ਦੋ ਕੁ ਸਾਲ ਲਾਈ ਹੈਲੋ ਜਿੱਦਾਂ ਤਿੰਨ ਚਾਰ ਮਹੀਨੇ
ਅੱਛਾ
ਇੱਦਾਂ ਇੱਦਾਂ ਦਾ ਅਤੇ ਮੰਨੋ ਕਿ ਤੁਸੀਂ ਆਪਾਂ ਜਿੱਦਾਂ ਜਿੰਮ ਜਾਣਾ ਆ ਕੇ ਕਦੀ ਕੁਝ ਖਾ ਲੈਣਾ ਕਦੀ ਕੁਝ ਖਾ ਲੈਣਾ ਕੁਛ ਨਹੀਂ ਵੇਖਦੇ ਸੀ ਆਪਾਂ ਕਦੀ ਬਰ ਖਾ ਲਿਆ ਮਤਲਬ ਡਾਇਟ ਤਾਂ ਸਾਡਾ ਹਾਈ ਕੋਈ ਨਹੀਂੀ ਸੀ ਪਹਿਲੇਲੇ ਜ਼ਰੂਰ ਸੀ ਆ ਗ ਆਪਾਂ ਐ ਨ ਸਿਰਫ ਬਾਹਰ ਦੀ ਜੰਕ ਫੂਡ ਖਣਾ ਵ ਗੰਦ ਬੁਲਾ ਨਹੀਂ ਆਪਾਂ ਅਤੇ ਵਧੀਆ ਪਨੀਰ ਫਨਰ ਵੀ ਵਧੀਆ ਚੀਜ਼ਾਂ ਖਾਂਦੀਦੇ ਰਹਿੰਦੇ ਸੀ
ਅੱਛਾ ਅੱਛਾ ਅੱਾ ਹਾਂ ਮਤਲਬ ਕਾਰਡੀਓ ਵਗੈਰਾ ਕਰਨ ਨਾਲ ਬਹੁਤ ਫ਼ਰਕ ਪੈਂਦਾ ਹੈ
ਉਹ ਕਾਰਡੀਓ ਪਤਾ ਹੀ ਗੱਲ ਹੈ ਕਾਰਡੀਓ ਸੀ ਮੇਰੇ ਹਿਸਾਬ ਨਾਲ ਟਾਈਮ ਹੈਗਾ ਸ ਤਾਂ ਵਧੀਆ ਸਵੇਰ ਦਾ
ਹਾਂ ਇਹ ਤਾਂ ਹੈ ਮਤਲਬ ਜਿਹੜਾ ਬਿਮਾਰੀਆਂ ਦਾ ਖ਼ਤਰਾ ਹੁੰਦਾ ਉਹ ਵੀ ਘੱਟ ਜਾਂਦਾ ਉਹਦੇ ਨਾਲ ਹੈਲੋ
ਹਾਂੀੀ ਸ਼ ਸ ਬੜ ਪੈਂਦਾ ਜੀ ਨਾਲ ਨਾ
ਹਾਂਰ ਐਕਸਰਸਾਈਜ਼ ਕਰਨ ਨਾਲ ਮੈਂ ਸੁਣਿਆ ਕਿ ਅਡੋਰਫਿਨ ਹੋਰਮੋਨ ਨੇ ਉਹ ਰਿਲੀਜ਼ ਹੁੰਦੇ ਨੇ ਤੇ ਉਹਦੇ ਨਾਲ ਸਟਰ੍ਰੈਸ ਵਗੈਰਾ ਚਿੰਤਾ ਵਗੈਰਾ ਘੱਟ ਜਾਂਦੀ ਉਹਦੇ ਨਾਲ
ਵਧੀਆ ਗੱਲ ਹੈ ਜੀ ਅੱਜ ਕੱਲ੍ਹ ਯ
ਹੋਰਮੋਨ ਸਟਾਰਟ ਹੁੰਦਾ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ। ਹੈਲੋ।,, ਐਮ ਐਮਮੋਡੀਬਲ ਟੂ ਯੂ। ਹੈਲੋ। ਹੈਲੋ-ਹੈਲੋ। ਹੈਲੋ।